ਹੈਲੋ ਹਾਂਜੀ ਸਤਿ ਸ੍ਰੀ ਕਾਲ ਜੀ।
ਸਤਿ ਸ੍ਰੀ ਕਾਲ ਜੀ ਸਤਿ ਸ੍ਰੀ ਕਾਲ ਹੋਰ ਸੁਣਾਓ ਠੀਕ ੳ ਜੀ।
ਹਾਂਜੀ ਹਾਂਜੀ ਵਧੀਆ ਵਧੀਆ ਹੁਨ ਟੋਪਿਕ ਕੋਈ ਲੱਭਿਆ ਹੈ ਕੋਈ ਟੋਪਿਕ
ਹਾਂਜੀ ਹਾਂਜੀ ਫੇਰ ਟੋਪਿਕ ਦੇ ਤੈਨੂੰ ਟੈਸ਼ਨ ਨਹੀਂ ਲੈਣੀ ਟੋਪਿਕ ਤੇ ਏਦਾਂ ਹੈਗੇ ਨੇ ਜਿੱਦਾਂ ਨੋਟ ਹੋਂਦੇ ਨੇ।
ਓਕੇ ਓਕੇ ਕਿਹੜੇ ਟੋਪਿਕ ਤੇ ਗੱਲ ਕਰਨ ਲੱਗਿਆ ਫੇਰ
ਆਪਾਂ ਹੁਣ ਹੇਮਕੁੰਟ ਸਾਹਿਬ ਦੀ ਗੱਲ ਕਰਾਂਗੇ ਨਾ ਜੀ ਆਪਾਂ ਜਿਥੇ ਜਾਣਾ ਵਾ।
ਅੱਛਾ ਅੱਛਾ ਹੇਮਕੁੰਟ ਸਾਹਿਬ।
ਹਾਂਜੀ ਹਾਂਜੀ ਹਾਂਜੀ।
ਠੀਕ ਹੈ ਠੀਕ ਹੈ।
ਅ ਇਧਰ ਬੈਠੇ ਸੀ ਆਪਾਂ ੳਹ ਭਾਈ ਸਾਹਿਬ ਆਏ ਸੀ ਲੁਧਿਆਣੇ ਆਲੇ। ਤਾਂ ਸ਼ੋਪ ਪੇੜੀ ਚਾਕਰੇ ਸੀ ਓਨਾਂ ਦਾ ਨਾ ਬਲਕਿ ਅ ਸਮਾਗਮ ਸੀ ਦੇਰਾਦੂਨ।
ਓਕੇ-ਓਕੇ-ਓਕੇ।
ਫੇਰ ਆਪਾਂ ਓ ਓਨਾਂ ਦਾ ਫੋਨ ਆਯਾ ਸੀ ਕਿ ਮਿਲ ਆਣੇ ਆਂ। ਤਾਂ ਫਿਰ ਆਪਾਂ ਇੱਧਾਂ ਚਾਹ-ਪਾਨੀ ਕੀਤੀ ਹਾਂਜੀ-ਹਾਂਜੀ-ਹਾਂਜੀ- ਹਾਂਜੀ। ਆਪਾਂ ਨੂੰ ਫਿਰ ਐਧਰ ਆਏ ਸੀ ਐਧਰ ਪਿੱਛੇ ਰੈੰਦੇ ਓਨਾਂ ਘਰ ਆਏ ਸੀ ਚਾ-ਪਾਣੀ ਛਕ ਹੀ ਤਾਂ ਓਨਾਂ ਦੀ ਸਲਾਹ ਬਨ ਰੀ ਸੀ ਤਾਂ
ਅੱਛਾ-ਅੱਛਾ।
ਹੁਨ ਸਾਬ ਜਾਨ ਦੀ।
ਹਾਂਜੀ।
ਫਸਟ ਗੱਲ ਓਨਾ ਦੀ ਬਸ ਏ ਕੈ ਸਕਦੇ ਨਾ ਕਿ ਰੱਬ ਵੱਲੋਂ ਜ਼ਰੀਆ ਸੀ ਜਾਣ ਦਾ।
ਹਾਂਜੀ-ਹਾਂਜੀ ਏ ਤਾਂ ਓਈ ਐ ਕਿ ਰੱਬ ਨੇ ਜਦੋਂ ਬੁਲਾਣਾ ਓਨੇ ਕਿਸੀ ਵੀ ਤਰੀਕੇ ਨਾਲ ਬੁਲਾ ਈ ਲੈਣਾ।
ਤੇ ਏਦਾਂ ਗੱਲ ਹੋਈ ਚਲੋ ਆਪਾਂ ਕ ਚਲੋ ਦੇਖਦੇ ਹਾਂ ਸਮਾਗਮ ਤੋਂ ਬਾਅਦ ਦੇਖ ਲੈਂਣੇ ਆਂ।
ਅੱਛਾ-ਅੱਛਾ।
ਫਿਰ ਜੀ ਉਸ ਤੋਂ ਬਾਅਦ ਕੱਲ੍ਹ ਪਰਸੋਂ-ਕੱਲ੍ਹ ਪਰਸੋਂ ਕਿ ਹਫ਼ਤਾ ਕੁ ਹੋ ਗਿਆ ਹਫ਼ਤੇ ਪੈਲੇ ਫਿਰ ਦੋਬਾਰਾ ਫੋਨ ਆ ਬਨੀ ਗੱਲ ਸੰਗਤਾਂ ਕੋਲ ਪੁੱਛਿਆ ਹਾਂ ਸੰਗਤਾਂ ਕੈਨ ਦੀਆਂ ਚਲੋ-ਚਲੋ-ਚਲੋ ਕੋਈ ਚੱਕਰ ਈ ਕੋਈ ਨੀ ਹੈਗਾ। ਆਪਾ ਸੋਚਿਆ ਇੱਕ ਟਰੈਵਲਰ ਬੋਤ ਹੂਗਾ ਕੋਈ ਚਾਰ ਬੰਦੇ ਓ ਦੋ-ਤਿੰਨ ਫੈਮਲੀ ਹੋ ਜਾਣਗੀਆਂ। ਓ ਵੱਧੇ-ਵੱਧੇ ਬੰਦੇ ਸਾਡੇ ਤੋ ਤੇ ਮਹਾਰਾਜ ਦੀ ਕਿਰਪਾ ਨਾ ਏਨੇ ਹੋਗੇ ਨੇ ਕਿ ਸਾਨੂੰ ਟੈਂਪੂ ਟਰੈਵਲ ਤੀਜੇ ਦਿਨ ਹੋਗੇ ਤਾਰੀ ਵੇਟ ਕਰ ਨੀ ਰੇ ਜੀ ਆਪਾਂ।
ਸਂਈ ਗੱਲ ਏ ਸੰਭਾਲਣਾ ਔਖਾ ਹੋ ਰੇਆ।
ਬੋੜਾ ਸੰਭਾਲ ਕੇ ਵੀ ਗੱਲ ਪਤਾ ਕੀ ਐ ਜੀ ਕਿ ਇੱਕ ਵੀ ਪਿੱਛੇ ਬੰਦਾ ਰਿ ਗਯਾ ਨਾ ਤੇ ਕੈਣ ਦਾ ਭਾਵ ਹੈ ਪੂਰਾ ਟੈਂਪੂ ਟਰੈਵਲ ਪਿੱਛੇ ਐ ਇੱਕ ਓ ਇੱਕ ਬੰਦਾ ਪਿੱਛੇ ਨੇਗਾ ਓ ਬਾਈ ਬੰਦੇ ਪਿੱਛੇ ਨੇ।
ਹਾਂ ਏ ਤਾਂ ਹੈ ਤੇ ਕਦੋਂ ਜਾਣਾ ਵੈਸੇ ਤੁਸੀਂ?
ਆਪਾਂ ਬਾਈ ਤਰੀਕ ਜਾਣਾ ਸਵੇਰੇ ਪੈਲੇ ਆਪਾਂ ਚਾਰ ਤੋਂ ਛੇ ਕੀਰਤਨ ਕਰਨਗੇ ਭਾਈ ਸਾਬ ਓ ਨਾ ਇੱਕੀ ਤਰੀਕ ਨੂੰ ਆ ਜਾਣਗੇ ਹਾਂਜੀ ਇੱਕ ਇੱਕੀ ਤਰੀਕ ਨੂੰ ਆ ਜਾਣਗੇ ਰਾਤ ਨੂੰ।
ਅੱਛਾ।
ਤੇ ਪੰਜ ਤਰੀਕ ਨੂੰ ਸਵੇਰੇ ਕੀਰਤਨ ਕਰਨਗੇ ਚਾਰ ਤੋਂ ਛੇ ਵਜੇ ਤੱਕ ਉਸ ਤੋਂ ਬਾਅਦ ਅਰ ਹਾਂਜੀ ਅਰ ਹਾਂਜੀ-ਹਾਂਜੀ ਆਪਣੇ ਨਾਮ ਆ ਰਸ ਕੀਰਤਨ ਹੋਏਗਾ।
ਅੱਛਾ।
ਤੇ ਉਸ ਤੋਂ ਬਾਅਦ ਆਪਾਂ ਚਾਲੇ ਪਾ ਦਾਂਗੇ ਸੱਤ ਵਜੇ ਕਰੀਬ ਸੱਤ ਵਜੇ ਵੀ ਨਿਕਲੇ ਮਾਨ ਸਰ ਸਾਢੇ ਸੱਤ ਹੋ ਈ ਜਾਣਗੇ ਕੈੰਦੇ-ਕੈੰਦੇ, ਨਿਕਲਦੇ- ਨਿਕਲਦੇ ਜੀ ਆਪਾਂ ਪੈਲੇ ਬਰੈਡ ਪਕੋੜੇ ਬਣਾਵਾਂਗੇ ਨਾਲ ਚਾ ਛੱਕ ਕੇ ਸੋਕ ਸੰਗਤ ਹੋਏਗੀ ਸਗੋ ਨਾਲ ਲੈ ਜਾਾਂਗੇ ਓੱਥੇ।
ਹਾਂਜੀ-ਹਾਂਜੀ।
ਤੇ ਜੀ ਆਪਾਂ ਗਿਆਰਾਂ ਵਜੇ ਪਹੁੰਚਾਂਗੇ ਤੁਆਡੇ ਹਰਦਵਾਰ
ਓਕੇ।
ਹਰਦਵਾਰ ਕੇ ਰਿਸ਼ਿਕੇਸ਼ ਪੋਚਾਂਗੇ ਰਿਸ਼ੀਕੇਸ਼ ਆਪਾਂ ਪੋਚਾਂਗੇ ਬਾਂਰਾ-ਇੱਕ ਵਜੇ ਤੱਕ। ਓਸ ਤੋਂ ਬਾਅਦ ਪਾਈ ਸਾਬ ਨੇ ਓੱਥੇ ਕੀਰਤਨ ਕਰਨਾ ਵਾ।
ਓਕੇ।
ਮਥਾ ਟੇਕਯਾ ਆਪਾ ਨੂੰ ਸਾਨੂੰ ਮੋਟਾ-ਮੋਟਾ ਲਾਯਾ ਆਪ ਦੋ-ਢਾਈ ਘੰਟੇ ਸਾਡੇ ਓਥੇ ਲੱਗ ਜਾਣਾਗੇ ਰ੍ਰੀਸੀਕੇਸ ਗੁਰਦੁਆਰਾ ਸਾਬ।
ਹਾਂਜੀ-ਹਾਂਜੀ-ਹਾਂਜੀ, ਬਿਲਕੁਲ।
ਆਪਾਂ ਚਾਲੇ ਪਾਵਾਂਗੇ, ਤਿੰਨ ਵਜੇ ਉੱਥੋਂ ਚਾਲੇ ਪਾਏ ਤੇ ਆਪਾਂ ਪਹੁੰਚਾਂਗੇ ਫਿਰ, ਸਿੱਧਾ ਜੋਸ਼ੀ ਮੱਠ। ਸ਼੍ਰੀਨਗਰ ਦੇ ਲਾਗੇ, ਜੇ ਸ਼੍ਰੀਨਗਰ ਪਹੁੰਚੇ ਕਿੰਨੀ ਲਗੇੁੇ ਆਪਾਂ ਸਟੇਅ ਕਰਾਂਗੇ।
ਓਕੇ, ਓਕੇ ਅੱਛਾ ਮਤਲਬ ਰਾਤ ਪਹਿਲਾਂ ਸਟੇਅ ਕਰੋਗੇ ਤੁਸੀਂ?
ਹਾਂਜੀ, ਅਗਰ ਤੁਹਾਨੂੰ ਦੋ ਦਿਨ ਲੱਗਣੇ ਉੱਪਰ ਜਾਂਦੇ- ਜਾਂਦੇ।
ਓਕੇ, ਓਕੇ, ਓਕੇ
ਹਾਂਜੀ, ਹਾਂਜੀ ਫਿਰ ਆਪਾਂ ਰਿਸ਼ੀਕੇਸ਼ ਕਰਕੇ, ਸ਼੍ਰੀਨਗਰ ਸਟੇਅ ਕਰਕੇ, ਸਵੇਰੇ ਫਿਰ ਵੀਰ ਜੀ ਦੀ ਹਾਜ਼ਰੀ ਹੋਏਗੀ ਉੱਥੇ, ਉਸ ਤੋਂ ਬਾਅਦ ਦੁਬਾਰਾ ਅੱਗੇ ਆਪਾਂ ਚਾਲੇ ਪਾਵਾਂਗੇ।
ਅੱਛਾ, ਅੱਛਾ ਫਿਰ ਤਾਂ ਸਿੱਧਾ, ਗੋਬਿੰਦ ਧਾਮ, ਗੋਵਿੰਦ
ਜੀ ਗੋਬਿੰਦ ਧਾਮ, ਉਸ ਤੋਂ ਵੀ ਭਾਈ ਸਾਹਿਬ ਵੀ ਕੀਰਤਨ ਕਰਨਾ ਉੱਥੇ।
ਅੱਛਾ, ਸਾਰੀ ਜਗ੍ਹਾ ਮਤਲਬ ਰੁਕ, ਜਿੱਧਰ- ਜਿੱਧਰ ਰੁਕਣਗੇ ਉੱਧਰ, ਓਧਰ
ਹਾਂਜੀ, ਹਾਂਜੀ, ਹਾਂਜੀ ਤੇ ਜਿਦਾਂ ਆਪਾਂ ਉਹਨਾਂ ਨੇ ਉੱਥੇ ਗੋਬਿੰਦਦਾਥ ਦਾ ਕੀਰਤਨ ਕੀਤਾ ਤੇ ਆਪਾਂ ਸਵੇਰੇ -ਸਵੇਰੇ ਉ ਸਟੇਅ ਵੀ ਉੱਥੇ ਕਰਾਂਗੇ।
ਅੱਛਾ, ਅੱਛਾ ਓਕੇ।
ਅਤੇ ਉੱਥੇ ਆਪਾਂ ਫਿਰ ਚਾਲੇ ਪਾਵਾਂਗੇ, ਸਵੇਰੇ- ਸਵੇਰੇ ਚਾਰ ਵਜੇ, ਜਿਹੜੀ ਪੈਦਲ ਯਾਤਰਾ ਹੋਊਗੀ।
ਠੀਕ।
ਚਾਰ ਵਜੇ ਚੱਲੇ ਪਾਵਾਂਗੇ ਤਾਂ ਆਪਾਂ ਜਾ ਕੇ ਬਾਰਾਂ ਇੱਕ ਵਜੇ ਤੱਕ ਉੱਪਰ ਪਹੁੰਚਾਂਗੇ।
ਠੀਕ।
ਉਸ ਤੋਂ ਮੱਥਾ ਟੇਕ ਕੇ ਵਾਪਿਸ ਵੀ ਤੇ ਆਣਾ ਨੀਚੇ।
ਹਾਂ, ਹਾਂ ਮਤਲਬ ਇੱਕ ਦਿਨ ਚ ਹੀ ਆ ਜਾਉਗੇ ਮਤਲਬ।
ਹਾਂਜੀ, ਨਹੀਂ ਉੱਥੇ ਰਹਿਣ ਨਹੀਂ ਦਿੰਦੇ ਨਾ, ਸਟੇਅ ਨਹੀਂ ਕਰਨ ਦਿੰਦੇ ਉੱ ਥੇ ਉਹ ਤਾਂ ਬਹੁਤ ਜਿਹੜੇ ਆਪਣੇ -ਆਪਣੇ ਸਟਾਫ ਦੇ ਹੁੰਦੇ ਵਾ। ਕੁਝ ਕੁ ਸੰਗਤ ਲਾ ਲਓ, ਜਿਹੜੇ ਬਸ ਸਿਫਾਰਸ਼ ਹੀ ਹੁੰਦੇ ਨੇ, ਬਸ ਉਹੀ ਰੱਖਦੇ ਨੇ ਉੱਪਰ।
ਅੱਛਾ।
ਹਾਂਜੀ, ਹਾਂਜੀ ਰਾਤ ਠੰਡ ਬਹੁਤ ਹੁੰਦੀ ਐ ਨਾ ਆਕ ਸੀਜਨ ਦੀ ਬਹੁਤ ਕਮੀ ਹੋਗੀ ਈ ਆ ਉੱਥੇ, ਹਾਂਜੀ। ਤਾਂ ਕਰਕੇ ਫਿਰ, ਉੱਥੇ ਆਪਾਂ ਮੱਥਾ ਟੇਕ ਕੇ ਜਹੱਲੇ ਨੂੰ ਆਵਾਂਗੇ, ਆ ਕੇ ਫਿਰ ਸਟੇਅ ਕਰਾਂਗੇ, ਫਿਰ ਅੱਗੇ ਅਗਲੇ ਦਿਨ ਆ ਕੇ ਫਿਰ ਸਟੇਅ ਕਰਾਂਗੇ।
ਨਹੀਂ, ਨਹੀਂ ਆਪਣੇ ਮਹੱਲੇ ਚ ਕੌਣ-ਕੌਣ ਜਾ ਰਿਹਾ?
ਆਪਣੇ ਮਹੱਲੇ ਚੋਂ ਜੀ, ਏਧਰ ਜਸਮਣ ਹੋਣੀ ਹੋ ਗਈ ਚਾਰਕ
ਹਾਂਜੀ।
ਏਧਰ ਕਵਲ ਮੈਡਮ ਹੋਣੀ ਚਾਰ ਦੋ ਉਹਨਾਂ ਦੇ ਸਾਈਡ ਵੱਲੇ ਤੇ ਕਮਲ ਮੈਡਮ ਦੇ ਸ਼ੈੱਦ ਨਾਨ ਕਈ ਹੈਗੇ ਨੇ ਕੁਝ ਚਾਰ -ਪੰਜ ਬੰਦੇ, ਕਨਫਰਮ ਨਹੀਂ ਹੈ ਮੈਨੂੰ, ਆਈ ਥਿੰਕ
ਓਕੇ, ਓਕੇ, ਓਕੇ।
ਹਾਂਜੀ, ਹਾਂਜੀ। ਤੇ ਆਪਣੇ ਕਿੰਨੇ ਹੋ ਗਏ ਛੇ, ਛੇ ਬੰਦੇ ਤਾਂ ਹੋ ਗਏ ਨਾ।
ਹਾਂ।
ਛੇ, ਚਾਰ, ਦਸ, ਚਾਰ-ਚਾਰ, ਦਸ ਹੋ ਗਏ ਤੇ ਚਾਰ ਭਾਈ ਪ੍ਰਭ ਹੋਣੀ ਚੌਦਾਂ ਤੇ ਤਿੰਨ- ਚਾਰ ਬੰਦੇ ਜਿਹੜੇ ਸਿੰਗਲ-ਸਿੰਗਲ ਹੈਗੇ ਆ, ਸਾਡੇ ਵਰਗੇ
ਅੱਛਾ, ਅੱਛਾ, ਅੱਛਾ ਤੁਹਾਡੇ ਘਰੋਂ ਬਸ ਤੁਸੀਂ ਜਾ ਰਹੇ ਓ, ਭਰਾ ਨਹੀਂ ਜਾ ਰਿਹਾ?
ਨਈ ਜੀ ਓਦਾ ਪੇਪਰ ਹੈਗਾ ਵਾ ਫਾਈਨਲ ਚੱਲ ਰੇਆ
ਓਕੇ, ਓਕੇ, ਓਕੇ।
ਤਾਂ ਉਸ ਤੋਂ ਬਾਅਦ ਹੋਰ ਵੀ ਹੋਰ ਨੀਚੇ ਆਂਦੇ ਨਈ ਅਸੀਂ ਤੀਸ ਹੋਣੀ, ਓਨਾਂ ਦੇ ਵੀ ਬਾਰਾਂ ਤੇਰਾਂ ਕੁ ਮੈਂਬਰ ਹੈਗੇ ਆ
ਓਕੇ, ਓਕੇ, ਓਕੇ।
ਹਾਂਜੀ।
ਅੱਛਾ-ਅੱਛਾ। ਫੇਰ ਤਾਂ ਖਾਸੀ ਜਣੇ ਹੋ ਗਏ, ਮਤਲਬ ਆਪਣੇ ਮਹੱਲੇ ਚੋਂ ਹੀ ਬੋਤ ਜਣੇ ਨੇ
ਹਾਂਜੀ-ਹਾਂਜੀ, ਠੀਕ। ਅੱਛਾ ਹੋਰ, ਹੋਰ ਵੀ ਹੈਗੇ ਨੇ ਕਾਫੀ
ਠੀਕ ਏ-ਠੀਕ ਏ।
ਜੀ-ਜੀ ਜੀ।
ਪੇਲਾਂ ਤਾਂ ਹੁਣ ਅ--ਇੱਕੀ ਤਰੀਕ ਓਧਰ ਵੀ ਤਾਂ ਜਾਂਣਾ ਸੀ ਅੰਬਰਸਰ ਹੈ ਨਾ
ਆਪਾ ਇੱਕੀ ਤਰੀਕ ਯਾਤ- ਯਾਤਰਾ ਭੇਜਣੀ, ਹਾਂਜੀ-ਹਾਂਜੀ ਇੱਕੀ ਤਰੀਕ ਬਲਕੀ ਆਹਾ ਹਰਬੰਸੁਰ-ਹਰਬੰਸੁਰ ਗੁਰਦੁਆਰਾ ਹੈਗਾ ਨਾ ਏਕ ਹੀ ਵਰਕਸ਼ਾਪ ਰੋੜ ਤੇ
ਕੇੜੇ ਵਾਲਾ
ਆ--ਤੁਸੀਂ ਏਦਰ ਪਰਸ਼ੂਰਾਮ ਚੌਂਕ ਜਾਊਗਾ ਨਾ ਆਈਟੀਆ ਵਾਲਾ ਸ਼ੋ ਰੋਡ ਤੇ ਜਿੱਥੇ ਮੇਰੇ ਭੂਆ ਦਾ ਘਰ ਹੈਗਾ
ਓਕੇ-ਓਕੇ, ਓਕੇ।
ਖੱਬੇ ਪਾਸੇ ਹੀ ਹੈਗਾ ਵਾ, ਅੱਗੋ ਗਲੀ ਚ ਅੰਦਰ ਵੜਦੇ ਸਾਰ ਈ ਗੁਰਦੁਆਰਾ ਹੈਗਾ ਵਾ
ਅੱਛਾ ਓਦਰੋਂ ਵੀ ਸੰਗਤ ਜਾਏਗੀ।
ਨਈ-ਨਈ ਓਧਰ ਦਾ ਇੱਕ ਸਮਾਗਮ ਹੈਗਾ, ਇੱਕੀ ਤਰੀਕ ਰਾਤ ਦਾ ਓਥੇ ਵੀ ਜਾਣਾ ਆਪਾ।
ਅੱਛਾ-ਓਥੇ ਜਾਨ੍ਹਾਂ।
ਹਾਂਜੀ-ਹਾਂਜੀ।
ਠੀਕ ਏ, ਠੀਕ ਏ। ਮਤਲਬ ਓਧਰ ਰਾਤ ਜਾਓਗੇ, ਫੇਰ ਓਸ ਤੋਂ ਬਾਅਦ ਸਵੇਰੇ ਚਾਰ ਵਜੇ ਉੱਠ ਕੇ ਫੇਰ ਕੀਰਤਨ ਵਗੈਰਾ ਸੁਣੋਗੇ।
ਹਾਂਜੀ, ਚਾਰ ਵਜੇ ਉੱਠ ਕੇ ਨਈ ਸਾਨੂੰ ਜੀ ਦੋ ਵਜੇ ਓਠਣਾ ਪੈਣਾ, ਮਾਈਕ ਦੀ ਸੈਟਿੰਗ ਕਰਦੇ ਹੈ ਨਾ, ਫੇਰ
ਓਕੇ-ਓਕੇ, ਓਕੇ। ਫਿਰ ਤਾਂ ਸੌਣ ਦਾ ਟਾਈਮ ਈ ਨਈ ਲੱਗਣਾ ਹੈਨਾ, ਥਕਾਵਟ ਜ਼ਾਦਾ ਹੋ ਜਾਣੀ ਏ।
ਸੁੱਤੇ ਈ ਰੈਣਾ, ਸਾਰੇ ਸੁੱਤੇ ਈ ਰੈਣਾ, ਸਾਰੀ ਜ਼ਿੰਦਗੀ।
ਸਈ ਗੱਲ ਏ, ਬਾਅਦ ਚ ਤਾਂ ਸੋਣਾ ਈ ਐ, ਪੇਲਾ ਆਪਣੀ ਜ਼ਿੰਦਗੀ ਕੱਰਲੋ ਜਿੰਨੀ ਇੰਜੋਯ ਕਰਨੀ ਆ, ਸਈ ਗੱਲ ਐ।
ਬਿਲਕੁਲ ਸਈ ਗੱਲ ਐ ਜੀ, ਏਹੀ ਦੋ ਘੜੀਆਂ ਲੱਗੀਆਂ ਨੇ ਕਿੱਥੇ ਲਿਖ
ਹਾਂਜੀ, ਸਈ ਗੱਲ ਆ, ਮੇਰਾ ਵੀ ਮਨ ਸੀ ਬੋਤ ਜਾਣਦਾ, ਪਰ ਮੇਰੇ ਘਰਦੇ ਕੁਛ ਜ਼ਾਦਾ ਈ ਓ ਹੈਗੇ ਨੇ ਕਿ ਜੋ ਹੋਏਗਾ ਮੇਰੇ
ਇੱਦਾਂ ਕਰਕੇ ਫੇਰ ਆਪਾਂ ਤੇ ਸਾਡੇ ਪੰਜ ਚਾਰ ਦਿਨ ਹੋ ਜਾਣਗੇ, ਚ ਓਥੇ ਵੀ ਪੰਜ ਦਿਨ ਹੋ ਗਏ, ਵਾਪਸੀ ਆਪਾਂ ਫਿਰ ਸ਼ਾਇਦ ਵੇਖ ਲਾਂਗੇ ਸ਼ੀਨਗਰ ਥੋੜ੍ਹਾ ਘੁੰਮਣਾ ਹੋਏਆ ਘੁੰਮਲਾਗੇ, ਆਪਾਂ ਛੇ ਦਿਨ ਦਾ ਬੋਲੇਆ, ਵਾਪਸ ਆਪਾਂ ਪੋਂਟੇ ਵਾਏਆ ਹੁੰਦੇ ਹੋਏ ਤੇ ਪੋਚਾਂਗੇ, ਫਿਰ ਆਪਾ ਅਗਲੇ ਦਿਨ ਸਾਡੀ ਅੰਮ੍ਰਿਤਸਰ ਦੀ ਟ੍ਰੇਨ ਹੈਗੀ ਏ।
ਓਕੇ, ਠੀਕ ਆ ਠੀਕ।
ਉਸ ਤੋਂ ਅਗਲੇ ਦਿਨ ਆਪਾਂ ਅੰਬਰਸਰ ਤੋਂ ਵਾਪਸ ਆਣਾ, ਏਸੇ ਕਰਕੇ ਸਾਡਾ ਮੀਂਨਾ ਖਤਮ ਹੋ ਜਾਵੇਗਾ। ਕਾਬਲਕੀ ਪੰਚਮੀ ਵੀ ਆ। ਪਟਿਆਲੇ ਵੀ ਜਾਣਾ ਸੀ, ਪਰ ਬਣਦੀ ਨਹੀਂ ਸਲਾਹ ਹਜੇ ਜਾਣ ਦੀ।
ਅੱਛਾ -ਅੱਛਾ ਠੀਕ ਹੈ, ਠੀਕ ਹੈ, ਚਲੋ ਵਧੀਆ ਘੁੰਮਦੇ ਫਿਰਦੇ ਏਦਾਂ ਹੀ ਲੰਘ ਜਾਣਾ ਚਾਹੀਦਾ ਹੈ ਟਾਈਮ, ਕਿਰਪਾ ਮਹਾਰਾਜ ਦੀ
ਹਾਂਜੀ, ਹੁੱਲ ਕਿਰਪਾ ਜੀ, ਹੁੱਲ ਕਿਰਪਾ ਹੈ।
ਹੋਰ ਦੱਸੋ, ਹੋਰ ਤਾਂ ਸਭ ਠੀਕ ਹੀ ਹੈ, ਬਸ ਹਾਂਜੀ -ਹਾਂਜੀ ਕਦੋਂ ਦਾ
ਮੈਂ ਆਪਾਂ ਦੇੱਦਾ ਘਰ ਆ, ਮੈਂ ਅੱਛਾ ਮੰਮਾ ਨੇ ਬਣਾਇਆ ਹੋਇਗਾ, ਬਣਾਇਆ ਕੋਈ ਨੀ ਹੋਇਆ।
ਅੱਛਾ
ਹੁਣ ਜਾ ਕੇ ਉਹ ਠੰਡਾ ਠੁੰਡਾ ਪਿਆ ਸੀ, ਠੰਡਾ ਠੁੰਡਾ ਪੀਤਾ ਵਾ ਮ, ਕਿਹਾ ਚਲੋ ਰਾਤ ਗੁਜ਼ਾਰੀ ਹੈ, ਨਹੀਂ ਬਣਾਉਣ ਦਾ ਵੀ ਤਾਂ ਬੜਾ ਰੁਲੈ ਕੌਣ ਬਨਾਊਗਾ।
ਅਤੇ ਬਣਾਉਣ 'ਚ ਕੀ ਹੈ, ਬਸ ਪਾਣੀ ਬਾਲਣ 'ਚ
ਘਰ ਦੇ, ਘਰ ਦਾ, ਕੰਮ ਆਪਣੇ ਵਾਸਤੇ ਕੁੱਝ ਨੀ ਕਰ ਸਕਦਾ, ਜੇ ਹੁਣ ਮੇਰਾ ਭਰਾ ਗਾਊਗਾ ਨਾ ਬਣਾ ਦੇੈਂ ਬਣਾ ਦੂਗਾ। ਐਸੇ, ਨਹੀਂ ਹੋ ਸਕਦਾ।
ਓਕੇ ਓਕੇ ਓਕੇ
ਹਾਂਜੀ ਹਾਂਜੀ ਹਾਂਜੀ ਆਲਸ ਬੜਾ ਆੁੰਦਾ, ਪਤਾ ਹੀ ਗੱਲ ਇਹ ਵੈਸੇ, ਜਿਹੜੀ ਵੀ ਚੀਜ਼ ਬਣਾਉ ਨਾ। ਉਹ ਵੇਖ- ਵੇਖ ਕੇ ਇੰਨਾ ਮੰਨ ਜਾਂਦਾ ਕਿ, ਖਾਣ ਦਾ ਮਨ ਹੀ ਨਹੀਂ ਕਰਦਾ, ਜਿਹਨੇ ਚਾਅ ਨਾ ਬਣਾਉ ਨਾ। ਹਾਂਜੀ -ਹਾਂਜੀ
ਇੱਕ ਜਿਹੜਾ ਬੇਟਾਈ ਮ ਰੋਟੀ ਖਾਣੀ, ਉਹ ਵੀ ਮਨ ਨਹੀਂ ਕਰਦਾ ਹਨਾ।
ਉਹ ਤਾਂ ਚਲੋ, ਹੁਣ ਬੇਟਾਈਮ ਰੋਟੀ ਵੀ ਮੇਰੀ ਕਾਫੀ ਸਾਲਾਂ ਤੋ ਚੱਲ ਰਹੀ ਹੈ, ਇੱਦਾਂ ਕੋਈ ਹਿਸਾਬ ਵੀ ਨਹੀਂ ਹੈ, ਕਦੋਂ ਖਾਨੀ, ਕਦੋਂ ਨਹੀਂ ਖਾਨੀ ਅੱਛਾ ਮੈਂ, ਗੱਲ ਪੁੱਛਣੀ ਸੀ। ਕਿ ਜਿੱਦਾਂ ਆਪਾਂ, ਇੱਦਾਂ ਮੇਰੇ ਟਾਸਕ ਹੋ ਜਾਣਗੇ, ਠੀਕ ਆ
ਹਾਂਜੀ -ਹਾਂਜੀ
ਅਤੇ ਵੀ ਜੇ ਮੈਂ ਸਬਮਿਟ ਕਰਾਂਗਾ, ਤਾਂ ਉਸ ਤੋਂ ਬਾਅਦ ਉਹ ਬੈਂਕ ਦਾ ਓਪਸ਼ਨ ਖੁੱਲ੍ਹੇਗਾ, ਉਹਾ ਵਾਲਾ
ਹਾਂ, ਮਤਲਬ ਕੀ ਕਹਿੰਦੇ ਨਾ, ਆਪਣੇ ਆਪ ਤੁਹਾਨੂੰ ਤੁਸੀਂ ਚੈੱਕ ਕਰਦੇ ਰਹਿਣਾ, ਦੋ, ਤਿੰਨ ਦਿਨ 'ਚ ਤੁਹਾਡਾ ਉਹ ਹੋ ਜਾਏਗਾ। ਆਪਣੇ ਆਪ
ਤੇ ਉਹਦੇ ਚ ਤੁਸੀਂ, ਬੈਂਕ ਅਕਾਊਂਟ ਲਿੰਕ ਕਰਨਾ, ਫਿਰ ਆਪਣਾ।
ਠੀਕ ਹੈ ਜੀ, ਠੀਕ ਹੈ, ਠੀਕ ਹੈ, ਠੀਕ ਆ ਠੀਕ ਠੀਕ ਬਾਕੀ, ਇੱਕ ਵਾਰ ਨਾ ਕੱਲ ਵੇਖ ਲੈਣਾ, ਕਿ ਕਿੱਦਾਂ -ਕਿੱਦਾਂ ਕਰਨਾ ਵਾ
ਹਾਂ -ਹਾਂ ਕੋਈ ਗੱਲ ਨਹੀਂ, ਕੱਲ ਤੁਸੀਂ ਕੋਾਲ ਕਰੋਗੇ ਨਾ।
ਕੱਲ੍ਹ ਹਾਂ, ਮੈਂ ਸ਼ਾਇਦ ਪਟਿਆਲੇ ਨਹੀਂ ਗਿਆ ਅਤੇ ਜਾਣ ਦੀ ਕੋਈ ਸਲਾਹ ਨਹੀਂ ਹੈਗੀ ਹੈ। ਬਾਕੀ ਦੇਖਦੀ ਹਾਂ, ਵੈਸੇ ਤਾਂ ਨਹੀਂ ਜਾਣਾ, ਜੇ ਨਹੀਂ ਗਿਆ ਤਾਂ ਫਿਰ ਮੈਂ ਦੁਪਹਿਰੀ, ਦੁਪਹਿਰੀ ਹਾਂ, ਸ਼ਾਮੀ ਕੋ ਫਰੀ ਹੋਊਗਾ।
ਠੀਕ ਹੈ, ਮੈਨੂੰ ਮੈਸੇਜ ਕਰਦੇ ਕਰੋ, ਐਕਚੁਲੀ
ਠੀਕ, ਅਗਰ ਤੁਸੀਂ ਗਿਆਰ, ਬਾਰਾਂ ਵਜੇ ਫਰੀ ਹੋਏ ਬਾਰਾਂ ਵਜੇੱ ਦੇ ਬਾਅਦ ਤੀਨ ਵਜੇ ਤੱਕ
ਹਾਂ -ਹਾਂ ਮੈਂ ਉਸ ਟਾਈਮ ਫਰੀ ਰਹਿੰਦੀ ਹਾਂ।
ਚੱਲੋ, ਮੈਂ ਫਿਰ ਕੋਲ ਕਰੂੰਗਾ, ਆਪਾਂ ਜਿਮ ਹੁੰਦੇ ਨਾ, ਨਾਲ ਨਾਲ ਕੋਲ ਕਰ ਲਾਂਗੇ।
ਹਾਂ -ਹਾਂ ਠੀਕ ਹੈ, ਠੀਕ ਹੈ, ਬਾਕੀ ਹਲੇੇ ਮੈਨੂੰ ਦੱਸ ਦਿਓ, ਕਿ ਤੁਹਾਨੂੰ ਟਾਸਕ ਸਮਿਟ ਕਰਕੇ ਟਾਸਕ ਹੋਰ ਦੁਬਾਰਾ ਆਏ ਨੇ
ਅੱਜ, ਵੈਸੇ ਹੀ ਬੜਾ ਟਾਈਮ ਹੋ ਗਿਆ, ਆਪਾਂ ਗਏ ਕੋਈ ਨਹੀਂ।
ਅੱਛਾ- ਅੱਛਾ- ਅੱਛਾ
ਹਾਂਜੀ, ਹਾਂਜੀ, ਹਾਂਜੀ।
ਠੀਕ ਐ ਬਾਕੀ ਮੈਨੂੰ ਆਪਣਾ ਟਾਸਕ ਸਬਮਿਟ ਕਰਕੇ ਦੱਸ ਦਿਓ ਕਿ ਤੁਹਾਨੂੰ ਟਾਸਕ ਹੋਰ ਆਏ ਨੇ ਕਿ ਨੀ।
ਹੁਨ ਮੈਸੇਜ ਕਰਦੂ ਨਾ ਜਿੱਦਾਂ ਸਬਮਿਟ ਕਰਾਂਗੇ ਫਿਰ ਦੱਸ ਦਾਂਗੇ ਤੁਹਾਨੂੰ ਕਿ ਕਿੱਦਾਂ ਕਿ ਆਇਆ ਵਾ। ਅੱਛਾ ਮੈਂ ਰਾਤ ਵੇਖਿਆ ਈ ਕੋਈ ਨੀ ਮੈਸੇਜ ਚਲਾਈ ਹੋਣੀ ਓਦਾਂ ਜਿੱਦਾਂ ਤੁਹਾਡਾ ਮੈਸਿਜ ਆਇਆ। ਹੁਨੀ ਓਪਨ ਕੀਤਾ ਵਾ।
ਅੱਛਾ ਅੱਛਾ।
ਹਾਂਜੀ, ਹਾਂਜੀ, ਹਾਂਜੀ।
ਠੀਕ ਐ।
ਚੱਲੋ ਜੀ ਫਿਰ ਦੇਖਦੇ ਆ। ਕੀ ਓਦਾਂ ਬਨਦਾ।
ਠੀਕ ਐ ਠੀਕ ਐ ਚਲੋ ਜੀ ਟਾਈਮ ਹੋ ਗਿਆ ਜੀ ਧੰਨਵਾਦ ਬੋਤ ਬੋਤ।
ਠੀਕ ਐ ਜੀ।